ਕਾਲ ਜੀ।
ਸਸ ਸ਼੍ਰੀ ਕਾਲ।
ਹੋਰ ਜੀ ਵਧੀਆ ਹੋਰ ਕੀ ਕਰਦੇ?
ਬਸ ਬੈਠੇ ਆ ਜੀ।
ਅੱਛਾ-ਅੱਛਾ ਹੋਰ ਰੋਟੀ ਪਾਣੀ ਖਾ ਲੀ ਲੰ
ਹਾਂਜੀ ਲੰਚ ਕਰ ਲਿਆ ਹਾਂਜੀ।
ਅੱਛਾ ਜੀ ਹੋਰ ਮੈਂ ਵੀ ਐਈ ਬੈਠੇ ਸੀਗੇ ਐ ਇਕ ਤੇ ਬੱਚੇ ਨਾ ਫੋਨ ਬੜਾ ਚਲਾਂਦੇ ਭੈ
ਥੋਡੀ ਥੋੜ੍ਹੀ ਜੀ ਆਵਾਜ਼ ਘੱਟ ਆਰੀ ਐ ਥੋੜੀ ਅਵਾਜ ਥੋੜੀ ਘੱਟ ਆ ਰੀ ਐ।
ਹਾਂਜੀ-ਹਾਂਜੀ ਮੈਂ ਕਿਅ ਬੱਚੇ ਨਾ ਫੋਨ ਬੋਹਤ ਯੂਜ ਕਰਦੇ ਨੇ ਮੈਂ ਹੁਣ ਐਨਾਂ ਕੋਲ ਲਿਆ ਮੈਂ ਕਿਆ ਲੈ ਆਓ ਤੁਹਾਨੂੰ ਫੋਨ ਲਾਈਏ ਪੁੱਛੀਏ ਤੁਹਾਡਾ ਕੀ ਹਾਲ ਚਾਲ ਐ ਨਾਲੇ ਦੱਸੇ ਕੀ ਹਾਲ ਚਾਲ ਕੀ ਚੱਲਦਾ ਪਿਆ ਬੱਚੇ ਫੋਨ ਨੀ ਛੱਡਦੇ ਬਿਲਕੁਲ ਵੀ।
ਬਿਲਕੁੱਲ-ਬਿਲਕੁੱਲ ਬੱਚਿਆਂ ਨੇ ਤਾਂ ਫੋਨ ਨਾਲ ਤਾਂ ਬਿਲਕੁੱਲ ਐ ਸਮਝ ਲੋ ਕੀ ਬੱਚਿਆਂ ਦੀ ਜ਼ਿੰਦਗੀ ਫੋਨ ਬਣ ਗਈ ਐ ਹੁਣ।
ਹਾਂਜੀ-ਹਾਂਜੀ ਹੁਣ ਐਨਾਂ ਵੋ ਐਨਾਂ ਫੋਨ ਚਲਾਂਦੇ ਨੇ ਤੁਸੀਂ ਮੰਨੋਗੇ ਐ ਨਾਂ ਨੂੰ ਆਖੋ ਕੀ ਨਾਮ ਐ ਸਕੂਲ ਦਾ ਕੰਮ ਆਇਆ ਤੇ ਸਕੂਲ ਦਾ ਕੰਮ ਛੱਡ ਕੇ ਬਾਦ ਚੋਂ ਯੂ
ਬਿਲਕੁੱਲ ਏ ਤਾਂ ਨਾ ਸਮੱਸਿਆ ਬਣ ਗਈ ਐ ਕਿਉਂਕੀ ਜਦੋਂ ਦਾ ਮੈਨੂੰ ਲੱਗਦਾ ਕੀ ਕਰੋਨਾ ਆਇਆ ਨਾ
ਬੱਚਿਆਂ ਨੂੰ ਉਸ ਤੋਂ ਬਾਦ ਔਨਲਾਈਨ ਜੋ ਬ ਚਿਆਂ ਨੂੰ ਆਦਤ ਪੈ ਗਈ ਇੰਨਾ ਸਾਰਾ ਕੁਛ ਸਭ ਕੁਛ ਬੱਚਿਆਂ ਦਾ ਫੋਨ ਦੇ ਉੱਤੇ ਆ ਗਿਆ ਹੁਣ।
ਹਾਂਜੀ-ਹਾਂਜੀ-ਹਾਂਜੀ ਲੇਕਿਨ ਹੂੰ-ਹੂੰ-ਹੂੰ-ਹੂੰ ਲੇਕਿਨ ਪਤਾ ਕੀ ਆ ਬੱਚਿਆਂ ਨੂੰ ਨਾ ਜਿੰਨਾ ਹੋਵੇ ਨਾ ਅਸੀਂ ਏਨਾਂ ਨੂੰ ਸਮਝਾਨੇ ਆ ਕੀ ਫੋਨ ਤੋਂ ਥੋੜ੍ਹਾ ਦੂਰ ਈ ਰਓ।
ਬ ਬੱਚੇ ਫੋਨ ਕਿੱਥੇ ਲੇਕਿਨ ਛੱਡਦੇ ਜਿੰਨਾ ਮਰਜ਼ੀ ਤੁਸੀਂ ਸਮਝਾ ਲੋੋ ਬੱਚੇ ਦੇ ਮ ਦਸਤਰੀ ਜ਼ਿੰਦਗੀ ਫੋਨ ਹੋ ਗਿਐ ਬੱਚੇ ਕੈਣਗੇ ਕੀ ਤੁਸੀਂ ਇੱਕ ਫਸਟ ਪ੍ਰੋਰਿਆਟੀ ਬੱਚੇ ਦੇ ਫੋਨ ਐ ਕੀ ਫੋਨ ਦੇ ਦੋ ਰੂਮ ਬੰਦ ਕਰਦੋ ਚਾਏ ਸਾਨੂੰ ਖਾਣਾ ਵੀ ਨਾ ਦੋ ਫੋਨ ਦੇ ਦੋ ਔਰ ਅਸੀਂ ਆਪਣੇ ਆਪ ਪੂਰਾ ਦਿਨ ਰੈ ਲਾਂਗੇ ਏਦੇ ਬਗੈਰ ਕੁਛ ਨੀ ਚਾਈਦਾ।
ਹਾਂਜੀ-ਹਾਂਜੀ ਓਹੀ ਤੇ ਬੱਚਿਆਂ ਵਾਸਤੇ ਲੇਕਿਨ ਐ ਨੀ ਸਮਝ ਆਂਦੀ ਫੋਨ ਵੀ ਸਈ ਨੀ ਨਾ ਐਨਾ। ਹੁਣ ਪਤਾ ਕੀ ਆ ਬੱਚਾ-ਬੱਚਾ ਅਗਰ ਫੋਨ ਚ ਬਿਲਕੁਲ ਲੀਨ ਨਾਲ ਵੇਖਦਾ ਬਿਲਕੁਲ ਨਜ਼ਰ ਟਿਕਾ ਕੇ ਵੇਖਦਾ ਓਦੇ ਨਾਲ ਪ ਪਤਾ ਕੀ ਆ ਨਜ਼ਰ ਵੀਕ ਹੋ ਸਕਦ ਉਹਨਾਂ ਦੇ ਬੱਚਿਆਂ ਦੀ ਨਜ਼ਰ ਕਿੰਨੇ ਛੋਟੇ-ਛੋਟੇ ਬੱਚੇ ਨੇ ਜਿਨਾਂ ਨੂੰ ਚਸ਼ਮਾ ਲੱਗਾ ਹੋਇਆ
ਅੱਜ ਤਾਂ ਮੈਨੂੰ ਲੱਗਦਾ ਕਿ ਲੱਗੀ ਗਏ ਐ ਸ ਸਕਸਟੀ ਟੂ ਸੈਵਨਟੀ ਪਰਸੈਂਟ ਬੱਚਿਆਂ ਨੂੰ ਚ ਲਗੀ ਹੋਈ
ਬਿਲਕੁਲ ਬਿਲਕੁਲ ਉਹੀ ਤੇ ਬੱਚਿਆਂ ਨੂੰ ਆਖੀਦਾ ਹੈ ਕਿ ਤੁਸੀਂ ਥੋੜਾ ਫੋਨ ਘੱਟ ਚਲਾਓ ਥੋੜਾ ਘੱਟ ਨਿਗਾਹ ਰੱਖਿਆ ਕਰੋ ਟੀ ਵੀ ਚਲਾ ਲਿਆ ਕਰੋ ਕਾਰਟੂਨ
ਨਹੀਂ ਟੀ ਵੀ ਤੇ ਦੇਖਣਾ ਹੀ ਨਹੀਂ ਹੁਣ ਟੀ ਵੀ ਤਾਂ ਬਿਲਕੁਲ ਘੱਟ ਹੋ ਗਿਆ ਮੈਨੂੰ ਲੱਗਦਾ ਦੇਖਣਾ
ਟੀ ਵੀ ਤੇ ਵੈਸੇ ਹਰ ਘਰ ਚ ਘੱਟ ਹੋ ਗਿਆ ਤੁਸੀਂ ਇਹ ਕਹਿਣਦੇ ਹੋ ਬੱਚੇ ਕੀ ਸਿਆਣੇ ਵੀ ਫੋਨ ਨੀਂ ਛੱਡਦੇ
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਸਿਆਣੇ ਨਹੀਂ ਛੱਡ ਦੇ।
ਸੱਚੀ ਸਿਆਣਿਆਂ ਦੇ ਜੇ ਸਿਆਣੇ ਛੱਡਣ ਬੱਚੇ ਉਹਨਾਂ ਨੂੰ ਵੇਖਦੇ ਨੇ ਹਨਾ ਬੱਚੇ ਵੇਖਦੇ ਨੇ
ਪਹਿਲੇ ਦੇਖੋ ਅਸੀਂ ਜਾਂਦੇ ਹਾਂ ਅਸੀਂ ਕਿਤੇ ਆਪਣੇ ਘਰ ਵੀ ਅਸੀਂ ਆਪਣੇ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਆਪਣਾ ਬੈਠਣਾ ਆਪਣੇ ਪੇਰੈਂਟਸ ਦੇ ਨਾਲ ਬੈਠ ਕੇ ਟਾਈਮ ਸਪੈਂਡ ਕਰਨਾ ਹੁਣ ਬੱਚੇ ਕਹੇਗੇ ਨਹੀਂ ਫੋਨ ਦੇ ਦੋ ਅਸੀਂ ਆਪਣਾ ਆਰਾਮ ਨਾਲ ਬੈਠੇ ਆ ਸਾਰੇ ਆਪਣਾ-ਆਪਣਾ ਫੋਨ ਲੈ ਕੇ ਬੈਠੇ ਹੋਏ ਆ ਕੋਈ ਕੁਛ ਦੇਖ ਰਿਹਾ ਕੋਈ ਕੁਛ ਦੇਖ ਰਿਹਾ ਕਿਸੇ ਨੂੰ ਕਿਸੇ ਦੇ ਨਾਲ ਗੱਲ ਕਰਨ ਦਾ ਟਾਈਮ ਨਈ ਹੈ
ਤੇ ਤੋ ਇਨੇ ਛੋਟੇ-ਛੋਟੇ ਬੱਚਿਆਂ ਕੋਲ ਵੇਖ ਲਓ ਸਮਾਰਟਫੋਨ ਆ ਤੁਸੀਂ ਮੰਨੋਗੇ ਸਾਡੇ ਕੋਲ ਸਾਡੇ ਵਿਆਹ ਤੋਂ ਬਾਦ ਜਾ ਕੇ ਸਮਾਰਟ ਫੋਨ ਆਇਆ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਪੇਰੈਂਟਸ ਪਹਿਲੇ ਥੋੜਾ ਅੱਛੇ ਸੀਗੇ ਸਟ੍ਰਿਕਟ ਸੀਗੇ ਬੱ ਬੱਚੇ ਮੰਨਦੇ ਵੀ ਸੀਗੇ ਲੇਕਿਨ ਹੁਣ ਬੱਚੇ ਨਹੀਂ ਬੱਚੇ ਹੁਣ ਨਾ ਪੇਰੈਂਟਸ ਦੀ ਸੁਣਦੇ ਨਾ ਮੰਨਦੇ ਐ ਉਹ ਕਹਿੰਦੇ ਜੋ ਚੀਜ਼ ਬੱਚੇ ਜੋ ਆਪਣੇ ਫਰੈਂਡਸ ਦੇ ਕੋਲ ਦੇਖਦੇ ਐ ਫੇਰ ਆ ਕੇ ਉਹ ਡਿਮਾਂਡ ਕਰਦੇ ਕਿ ਸਾਨੂੰ ਵੀ ਉਹ ਚੀਜ਼ ਚਾਹੀਦੀ ਏ ਹਨਾ ਸਭ ਤੋਂ ਵੱਡੀ ਇਹ ਆ ਗੱਲ ਹੋ ਕਿਉਂਕਿ ਬੱਚੇ ਹੁਣ ਅੱਜ ਕੱਲ ਅੱਛੀ ਜਗ੍ਹਾ ਤੇ ਬੈਠਦੇ ਆ ਅੱਛੇ ਬੱਚੇ ਸਕੂਲ ਅੱਛੇ ਚੰਗੇ ਜਾਂਦੇ ਐ ਔਰ ਆਜ ਮੈਨੂੰ ਲੱਗਦਾ ਕਿ ਅ ਸਾਰੇ ਬੱਚਿਆਂ ਕੋਲ ਅੱਜ ਕੱਲ ਫੋਨ ਹੈਗਾ ਚਾਹੇ ਉਹ ਥ ਛੋਟੀ ਕਲਾਸ ਚ ਐ ਚਾਹੇ ਬੱਚੇ ਵੱਡੀ ਕਲਾਸ ਚ ਹਨਾ ਫੋਨ ਅੱਜ ਕੱਲ੍ਹ ਸਭ ਦੇ ਕੋਲ ਨੇ
ਬਿਲਕੁਲ ਬਿਲਕੁਲ ਉਹੀ ਨਾ ਤੇ ਬੱਚੇ ਫੇਰ ਕਈ ਵਾਰੀ ਨਾ, ਹੂੰ ਤੇ ਕਈ ਵਾਰੀ ਬੱਚੇ ਮਿਸਯੂਜ ਕਰਦੇ ਨੇ ਫਿਰ ਉਹਨਾਂ ਦਾ ਹਾਂਜੀ, ਤੁਸੀਂ ਮੰਨੋਗੇ ਇਹ ਛੋਟੇ-ਛੋਟੇ ਬੱਚੇ ਨੂੰ ਅਸੀਂ ਅੱਜ ਇਨੇ ਮਤਲਬ ਵਿਆਹ ਹੋ ਗਿਆ ਬੱਚੇ ਹੋ ਗਏ ਨੇ ਅਸੀਂ ਵੇਖ ਲੋ ਆਈ ਡੀ ਵਗੈ ਵਗੈਰਾ ਹੁਣ ਜਾ ਕੇ ਬਣਾਈਆਂ ਇੰਸਟਾ ਦੀ ਉਹ ਵੀ ਤਾਂ ਉਹ ਵੀ ਉਹਦੇ ਚ ਕੁਛ ਪਾਇਆ ਨੀਂ ਹੁਣ ਅੱਜ ਕੱਲ੍ਹ ਦੇ ਛੋਟੇ-ਛੋਟੇ ਬੱਚੇ ਤੁਸੀਂ ਮੰਨੋਗੇ ਉਹ ਆਈਡੀਜ਼ ਖੋਲੀ ਹੋਈ ਐ ਹਨਾ ਕੋਈ ਵੈਬ ਸੀਰੀਜ਼ ਵੇਖਦੇ ਨੇ ਆਈ ਡੀਜ਼ ਓਪਨ ਕੀਤੀ ਹੋਈ ਐ ਉਹੀ ਐ ਬਸ ਕੀ ਕਹਿ ਸਕਦੇ ਆ ਹੁਣ ਬੱ ਬੱਚਿਆਂ ਦਾ ਅੱਜ ਕੱਲ ਦਾ ਮਾਹੌਲ ਅਲੱਗ ਐ ਨਾ ਉਹ ਅੱਜ ਕੱਲ ਦਾ ਮਾਇੰਡ ਵੀ ਇਹਨਾਂ ਦਾ ਸ਼ਾਰਪ ਮ ਮੈਨ ਮਤਲਬ ਬਹੁਤ ਜਲਦੀ ਕੈਚ ਕਰਦੇ ਨੇ ਚੀਜ਼ਾਂ ਨੂੰ
ਬੱਚੇ ਨਹੀਂ ਜਲਦੀ ਮੈਨੂੰ ਲੱਗਦਾ ਕਿ ਕੈਸ਼ ਤਾਂ ਬੱਚੇ ਕਰਦੇ ਹੀ ਐ ਲੇਕਿਨ ਫੋਨ ਨੇ ਬੱਚਿਆਂ ਨੂੰ ਜਲਦੀ ਵੱਡਾ ਵੀ ਕਰਤਾ ਮਿਚਓਰ ਜਲਦੀ ਕਰਤਾ ਬੱਚਿਆਂ ਨੂੰ ਨਾ
ਮੈਚਿਓਰ ਕਰਤਾ ਪਤਾ ਐ ਤੁਸੀਂ ਮੰਨੋਗੇ ਮੇਰੀ ਵੱਡੀ ਕੁੜੀ ਆ ਇੱਕ ਛੋਟੀ ਆ ਵੱਡੀ ਕੁੜੀ ਨੂੰ ਹਜੇ ਨਈ ਆਂਦਾ ਇੰਨਾ ਪਤਾ ਬਾਕੀ ਹਾਂ ਇਹ ਪਤਾ ਯੂਟਿਊਬ ਚਲਾਣਾ ਬਾਕੀ ਉਹਨੂੰ ਨਹੀਂ ਪਤਾ ਕੁਝ ਬਾਕੀ ਮੇਰੀ ਛੋਟੀ ਕੁੜੀ ਨੂੰ ਪਤਾ ਕਿ ਸਨੈਪ ਚ ਕਿੱਦਾਂ ਵੀਡੀਓ ਬਣਾਈ ਦੀਆਂ ਨੇ ਕਿੱਦਾਂ ਮੂੰਹ ਨੂੰ ਮਤਲਬ ਫੇਸ ਐਸਕਪ੍ਰੈਸ਼ਨ ਕਰਨਾ ਤੁਸੀਂ ਮੰਨੋਗੇ ਉਹ ਛੋਟੀ ਜਿਹੀ ਆ ਦੇ, ਤਿੰਨ ਸਾਲ ਦੀ ਆ ਤਿੰਨ ਚਾਰ ਸਾਲ ਤੇ ਉਹ ਇੱਦਾਂ ਕਰ ਲਏਗੀ ਜਿੱਦਾਂ ਸੌਂਗ ਪਾ ਦਉਗੇ ਵਿੱਚ ਵਿੱਚ ਹੀ ਅਤੇ ਉਹ ਆਪਣਾ ਵੀਡੀਓ ਬਣਾ ਲਉਗੀ, ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਵਲੋਗ ਵਲੋਗ ਬਣਾਉਂਦੇ ਨੇ ਬੱਚੇ, ਤੇ ਫੇਰ ਉਹ ਵੇਖ ਵੇਖ ਕੇ ਬੱਚੇ ਸਿੱਖਦੇ ਨੇ
ਚਲੋ ਬੱਚਾ ਅਗਰ ਏਦਾਂ ਯੂਜ ਕਰੇ ਨਾ ਤਾਂ ਕੋਈ ਬੁਰਾਈ ਨਹੀਂ ਹੈ, ਕਿ ਤੁਸੀਂ ਅਗਰ ਅੱਛੇ ਤਰੀਕੇ ਨਾਲ ਯੂਜ ਕਰ ਰਹੇ ਹੋ ਲੇਕਿਨ ਉਹਣ ਹਰ ਤਰੀ ਤਾਂ ਦੇਖੋ ਹਰ ਕੰਟੈਂਟ ਹੈ, ਅੱਛੀ ਵੀਡੀਓਜ਼ ਵੀ ਹੈ ਬੱਚਿਆਂ ਨੂੰ ਜੋ ਨੌਲੇਜ ਦੇਣ ਵਾਲੀਆਂ ਵੀ ਨੇ ਹਨਾ ਔਰ ਬੱਚੇ ਨੂੰ ਜੋ ਚੀਜ਼ ਨਹੀਂ ਦੇਖਣੀ, ਆਪਣੀ ਏਜ ਦੇ ਹਿਸਾਬ ਨਾਲ ਦੇਖਣੀ ਐ ਉਹ ਵੀ ਬੱਚੇ, ਸਾਨੂੰ ਨੀ ਪਤਾ ਬੱਚੇ ਕੀ ਦੇਖ ਰਹੇ ਐ, ਕੀ ਨਹੀਂ ਦੇਖ ਰਹੇ
ਹੂ ਹੂ ਕਈ ਤੇ ਵੀਡੀਓ ਪਾਉਂਦੇ ਨੇ ਨਾ, ਹਾਂਜੀ ਹਾਂਜੀ ਹਾਂਜੀ ਕਈ ਤੇ ਵੀਡੀਓ ਪਾਉਂਦੇ ਨੇ, ਤੇ ਉਹ ਦੱਸਦੇ ਵੀ ਨੇ ਕਿ ਵੀ ਤੁਸੀਂ ਮੰਮੀ ਦਾ ਕਹਿਣਾ ਮੰਨਨਾ ਹੈ। ਤੁਸੀਂ ਕੋਈ ਜ਼ਿੱਦ ਨਹੀਂ ਕਰਨੀ, ਕਈ ਵਾਰੀ ਕੋਈ ਇਦ। ਹੀ ਹੁੰਦੇ ਨਾ ਕਈ ਵਾਰੀ ਏਦਾਂ ਹੁੰਦਾ, ਬੱਚਾ ਜਿੱਦ ਕਰਦਾ ਕਿ ਇਹ ਵੇਖੋ, ਇਹ ਵੇਖੋ, ਜਿਵੇਂ ਉਹ ਨਏ ਵਾਲਾ ਕਿੰਨਾ, ਕਾਰਟੂਨ ਫੇਮਸ ਹੈ ਹੈਨਾ। ਤੇ ਉਹ ਕਹਿੰਦੇ ਨੇ ਕਿ ਇਹ ਕ ਮੈਨੂੰ ਵੀ ਚਾਹੀਦਾ ਹੈ। ਇਹ ਗੱਡੀ ਮੈਨੂੰ ਵੀ ਚਾਹੀਦੀ, ਇਹ ਚੀਜ਼ ਮੈਨੂੰ ਵੀ, ਤੇ ਉਹ ਪਤਾ ਕੀ ਹੈ ਕਈ ਵਾਰੀ ਕਿਸੇ ਕੋਲ ਹੋਸਤ ਹੁੰਦਾ ਹੈ। ਕਿ ਕੋਈ ਦੇ ਸਕਦਾ ਹੈ। ਕੋਈ ਨਹੀਂ ਲੈ,
ਬਿਲਕੁਲ ਸਹੀ ਗੱਲ ਹੈ।
ਉਹ ਚੀਜ਼ ਹੈ, ਤੇ ਫਿਰ ਬੱਚੇ ਜਿੱਦ, ਕਰਦੇ ਨੇ, ਤੇ ਬੱਚੇ ਉਹ ਫਿਰ ਸਮਝਾਉਂਦੇ ਵੀ ਨੇ, ਕਿ ਜਿੱਦ ਨੀ ਕਰਨੀ, ਪਰ ਉਹ ਬੱਚੇ ਨਹੀਂ ਹਟਦੇ ਨਾ। ਕਈ ਚੀਜ਼ ਐ, ਹੁਣ ਅਗਰ ਬੱਚਾ, ਜੇ ਪੰਜ ਮਿੰਟ ਜਿੱਦ ਕਰਦੇ ਨੇ ਨਾ, ਮਾਂ ਪਿਓ ਨੂੰ ਇਹ ਸੋਚਣਾ ਚਾਹੀਦਾ, ਕਿ ਚਲੋ ਪੰਜ ਮਿੰਟ ਰੋਏਗਾ। ਠੀਕ ਹੋ ਜਾਏਗਾ। ਪਰ ਅਗਰ ਕੋਈ ਬੱਚੇ ਸੋ, ਕਈ ਬੱਚੇ ਸੋਚਦੇ ਕਈ ਪੇਰਸ ਸੋਚਦੇ ਨੇ ਨਹੀਂ ਬੱਚਾ ਸਾਡਾ, ਰੋ ਰਿਹਾ ਨੀ ਚੰਗਾ ਨੀ ਲੱਗਦਾ ਇਦਾਂ, ਅਸੀਂ ਲੈ ਦਿੰਨੇ ਆ, ਫਿਰ ਉਹ ਅਸੀਂ ਪੰਜ ਮਿੰਟ ਜਿੱਦ ਪੂਰੀ ਕੀਤੀ। ਕਰਾਂਗੇ, ਕੱਲ ਨੂੰ ਇੱਕ ਦਸ ਮਿੰਟ ਦੀ ਕਰਾਂਗੇ, ਇੱਦਾਂ ਕਰਦੇਂ-ਕਰਦੇ।
ਬਿਲਕੁਲ ਬੱਚਿਆਂ ਨੂੰ ਪਤਾ ਹੈ ਨਾ ਕਿ ਪੇਰਸ ਨੂੰ ਕਿੱਦਾਂ ਬਲੈਕਮੇਲ ਕਰਨਾ ਹੈ। ਕਿ ਮੈਂ ਰੋਇਆ ਤਾਂ ਮੈਨੂੰ ਚੀਜ਼ ਮਿਲ ਗਈ।
ਜੀ, ਜੀ, ਜੀ, ਜੀ ਬਿਲਕੁਲ, ਅੱਜ ਕੱਲ ਤਾਂ ਬੱਚਿਆਂ ਨੂੰ ਵੀ। ਕੁਛ ਕਹੀਏ ਨਾ ਤਾਂ ਕਈ ਵਾਰੀ, ਕੋਈ ਸੋਚਦਾ ਕਿ ਬੱਚਿਆਂ ਨਾਲ ਕਿੱਦਾਂ ਪੇਸ਼ ਆ ਰਹੇ ਨੇ, ਕਿੱਦਾਂ ਨਹੀਂ, ਬੱਚਿਆਂ ਨੂੰ ਕੁਛ ਕਹਿਣਾ ਵੀ ਔ ਐ।
ਨਹੀਂ ਹੁਣ ਅੱਜ ਨਹੀਂ ਜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਨਾ ਉਹ ਬਿਲਕੁਲ ਮਤਲਬ ਓਵਰ ਸੇੰਸ ਤੇ ਹੋ ਗਈ ਹੈ। ਓਵਰ ਇਮੋਸ਼ਨਲ ਹੋ ਗਈ ਹੈ। ਹੈਨਾ ਸਾਡੇ ਪੇਰੈਂਟਸ ਦੇਖੋ ਸਾਨੂੰ, ਕੁੱਟ ਵੀ ਲੈਂਦੇ ਸੀਗੇ ਤਾਂ ਅਸੀ ਫੇਰ ਉਦਾਂ ਦੇ ਉਦਾਂ ਹੀ ਹੋ ਜਾਂਦੇ ਸੀ, ਹੁਣ ਤੁਸੀਂ ਬੱਚੇ ਨੂੰ ਜਦੋਂ ਇੱਕ ਚਾਂਟਾ ਲਗਾ ਦੋ ਜਦ ਤੱਕ ਤੁਸੀਂ ਬੱਚੇ ਨੂੰ ਸੋਰੀ ਨ ਬੋਲੋਗੇ, ਕਿ ਬੱਚੇ ਤੁਹਾਨੂੰ ਗੱਲ ਨੀ ਕਰਨਗੇ। ਉਨੀ ਦੇਰ ਤੱਕ। ਹੈਨਾ ਇਹ ਸਭ ਦੇ ਨਾਲ ਪ੍ਰੋਬਲਮ ਹੈ। ਮੈਂ ਨੀ, ਮੈਂ ਕਹਾਂਗੀ ਕਿ ਸਿਰਫ਼ ਮੇਰੇ ਬੱਚੇ ਨਾਲ ਨੀ, ਪ੍ਰੋਬਲਮ ਹਰ ਜਗਾਹ ਹੋ ਗਈ ਹੈ।
ਹਾਂਜੀ-ਹਾਂਜੀ, ਉਹੀ ਤੇ ਉਹੀ। ਤੇ ਦੱਸੋ ਉਹੀ ਅਸੀਂ ਆਖਦੇ ਹਾਂ ਕਿ ਚਲੋ, ਕੋਈ ਗੱਲ ਨਹੀਂ ਫੋਨ ਯੂਜ ਕਰੋ। ਜਿਨਾ ਹੁੰਦਾ ਘੱਟ ਯੂਜਜ਼ ਕਰੋ, ਤੇ ਏਥੇ ਤੱਕ ਕਿ ਤੁਸੀਂ, ਮੰਨੋਗੇ ਇਸੇ ਚੱਕਰ ਚ ਨਾ ਮੈਂ ਕਿਹਾ ਜ਼ਿਆਦਾ ਕਿੱਥੇ ਨਾ ਜਾਣ, ਬੱਚੇ ਤੇ ਅਸੀਂ ਸਾਰੇ ਫੋਨ ਨੂੰ ਲੌਕ, ਲਾਆਦਾ ਮਤਲਬ, ਇੰਸਟਾ ਜਾਂ ਸਨੈਪ ਇਹਨਾਂ ਚੀਜ਼ਾਂ ਨੂੰ ਸਭ ਨੂੰ ਲੋਕ, ਸਿਰਫ ਯੂਟਿਊਬ ਖੋਲ੍ਹਿਆ ਹੋਇਆ। ਉਹ ਵੀ ਬੱਚਿਆਂ ਦਾ ਕਈ ਵਾਰੀ ਕੰਮ ਆ ਜਾਂਦਾ।
ਹੂ
ਤ ਵਾਰ ਵਾਰ ਬੰਦਾ ਕੰਮ ਕਰਦੇ ਹੋ ਵਾਰ ਵਾਰ ਲੌਕ ਖੋਲ੍ਹ ਕੇ ਦਿੰਦਾ ਰਹੇਗਾ, ਤਾਂ ਇਸ ਲਈ ਯੂਟਿਊਬ ਦਾ ਲੋਕ, ਖੋਲਿਆ ਹੋਇਆ, ਪਰ ਤੁਸੀਂ ਮੰਨੋਗੇ ਅੱਜ ਕੱਲ੍ਹ ਦੇ ਬੱਚੇ ਇੰਨੇ ਕੈਚ ਇਨਾ ਮਾਈੰਡ ਸ਼ਾਪ, ਪਹਿਲਾਂ ਤੁਸੀਂ ਮੰਨੋਗੇ ਪੈਟਰਨ ਪਾਓਗੇ ਨਾ ਉਹ ਫਿੰਗਰ ਵੇਖਦੇ ਨੇ।
ਸਹੀ ਹੈ, ਬਿਲਕੁਲ ਸਹੀ ਕਹਿ ਰਹੇ ਹੋ ਬ ਚੇ ਆਪਣੇ ਆਪ ਬੜੀ ਜਲਦੀ ਕੈਚ ਕਰ ਲੈਂਦੇ ਆ, ਹਾਂ ਸਹੀ ਹੈ।
ਮੰਮੀ ਪੈਟਰਨ ਬਣਾ ਰਹੇ ਨੇ। ਕਿੱਦਾਂ ਪਾਪਾ ਪੈਟਰਨ ਬਣਾ ਰਹੇ ਅਤੇ ਇਸ ਕਰਕੇ ਅਸੀਂ ਪਾਸਵਰਡ ਪਾਤਾ। ਇਹ ਚੀਜ਼ ਹੋ ਗਈ ਹੈ ਪਤਾ ਤੇ ਇਸ ਕਰਕੇ ਅਸੀਂ, ਇਹੈਨ ਨੂੰ ਆਖਨੇ ਹ ਕਿ ਚਲੋ ਤੁਸੀਂ ਫੋਨ ਘੱਟ ਯੂਜ਼ ਕਰੋ। ਠੀਕ ਆ ਉਹ ਜਿੰਨਾ ਤੁਸੀਂ ਨਿਗਾਹ ਨਾਲ ਵੇਖੋਗੇ ਉਨਾਂ ਹੀ ਤੁਹਾਡੀੇ ਨਾ ਨਜ਼ਰ ਵੀਕ ਹੋਏਗੀ। ਤੁਸੀਂ ਥੋੜ੍ਹਾ ਜਿਹਾ ਆਪਣਾ ਧਿਆਨ ਦਿਉ।
ਬਿਲਕੁਲ ਨਹੀਂਓ ਉਹੀਓ ਗੱਲ ਹੈ ਕਿ ਤੁਸੀਂ ਬੱਚੇ ਨੂੰ ਕਿੱਦਾਂ ਬੱਚਾ ਯੂਜ ਕਰ ਰਿਹਾ। ਚ ਏਦਾਂ ਨਹੀਂ ਹੈ ਕਿ ਤੁਹਾਨੂੰ ਹਜ ਨੁਕਸਾਨ ਹੀ ਹੈ ਸਿਰਫ ਇਸ ਚੀਜ਼ ਦਾ। ਫਾਇਦਾ ਵੀ ਦਿੰਦਾ ਹੈ ਬੱਚਿਆਂ ਨੂੰ ਹੁਣ ਇਹ ਚੀਜ਼ ਲੇਕਿਨ ਓਹੀ ਬੱਚੇ ਯੂਜ ਕਿੱਦਾਂ ਕਰ ਰੇ ਆ
ਕਈ ਵਾਰੀ ਇਹਨਾਂ ਨੂੰ ਪ੍ਰੈਕਟੀਕਲ ਵਿਖਾਉਣਾ ਪੈਂਦਾ ਕਈ ਵਾਰੀ ਬੱਚੇ ਨਾ ਸਮਝ। ਨਹੀਂ ਏਦਾਂ ਕਹਿਣ ਦੇ ਨਾਲ ਨਹੀਂ ਸਮਝਦੇ। ਉਹ ਕੁਛ ਵੇਖਦੇ ਨੇ ਨਾ ਤਾਂ ਫਿਰ ਜਲਦੀ ਉਸ ਚੀਜ਼ ਨੂੰ ਥੋੜਾ ਸਮਝਦੇ ਨੇ ਕਈ ਵਾਰੀ ਇਹਨਾਂ ਨੂੰ ਵਿਖਾਣਾ, ਪੈਂਦਾ ਫੋਨ ਛਪਾ ਕੇ ਆ ਵੇਖੋ ਇਹਨਾਂ ਦੇ ਬੱਚਿਆਂ ਨੂੰ ਚਸ਼ਮਾ ਲੱਗ ਗਿਆਦਾ ਇਹ ਰੋਜ਼ ਫੋਨ ਚਲਾਉਂਦੇ ਨੇ ਅਸੀਂ ਸਰਚ ਕਰਕੇ ਪਨੇ ਹਾਂ ਫੋਨ ਇੰਨਾ ਯੂਜ ਨਹੀਂ ਕਰਨਾ ਚਾਹੀਦਾ ਫਿਰ ਉਹ ਵਿਖਾਨੇ ਹਾਂ ਇਹ ਚੀਜ਼ਾਂ ਵੇਖੋ ਹੈ ਇਹ ਦਿਨ ਵ ਵਿਖਾਣਾ ਚਾਹੀਦਾ ਪੇਰੈਂਟਸ ਨੂੰ ਨਾ ਇਹ ਚੀਜ਼ਾਂ ਪ੍ਰੈਕਟੀਕਲੀ ਕਰਕੇ ਦਿਖਾਣੀ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਨੂੰ ਨਾ ਇਹ ਚੀਜ਼ਾਂ ਦਾ ਜਲਦੀ ਮਾਇਂਡ 'ਚ ਕੈ ਓਹ ਬੈਠੇ ਹਾਂਜੀ ਤਾਂ ਹੀ
ਹੈਗੇ ਆ ਉਹਨਾਂ ਦਾ ਬੇਟਾ ਹੈ ਛੋਟਾ ਜਿਹਾ ਬਿਲਕੁਲ ਉਹ ਉਹਨੂੰ ਜਦ ਤੱਕ ਮੋਬਾਇਲ ਦਿਖਾਓਗੇ ਜਦ ਤੱਕ ਤਾਂ ਉਹ ਰੋਟੀ ਖਾ ਲਏਗਾ ਉਹ ਜਦ ਫੋਨ ਲੈ ਲਿਆ ਤਾਂ ਉਹ ਉਹਦਾ ਮੂੰਹ ਬੰਦ ਰੋਟੀ ਨੀ ਖਾਣੀ ਉਹਨੇ
ਦੇਖ ਲਓ ਤੇ ਇਹੀ ਪਿੱਛੇ ਵੇਖਿਆ ਹਮ ਹਮ ਹਮ ਹਮ ਪੇਰੈਂਟਸ ਨੇ ਪਾਈ ਆ ਹਾਂਜੀ ਹਾਂਜੀ ਹਾਂਜੀ ਪੇਰੈਂਟਸ ਹੀ ਪਾਉਂਦਾ ਆ
ਬੱਚੇ ਨੂੰ ਆਦਤ ਪਾ ਦਿੰਦੇ ਆ ਕਿ ਚਲੋ ਜੀ ਸਾਨੂੰ ਬੱਚੇ ਅਸੀਂ ਕੰਮ ਕਰਨਾ ਫੋਨ ਤੇ ਕੇ ਬਿਠਾ ਦੋ ਬੱਚਿਆਂ ਨੂੰ
ਕਈ ਮਦਰਸ ਨੇ ਇਏਦਾਂ ਦੇ ਜੋ ਕੰਮ ਕਰਦੇ ਨੇ ਤਾਂ ਉਹ ਸੋਚਦੇ ਨੇ ਕਿ ਚਲੋ ਅਸੀਂ ਇਹਨਾਂ ਨੂੰ ਫੋਨ ਦੇ ਦੇਈਏ ਤੇ ਇਹ ਕੰਮ ਕਰ ਅਸੀਂ ਕੰਮ ਕਰ ਲਾਂਗੇ ਸਾਡਾ ਕੰਮ ਹੋਜੂਗਾ ਰੋਏ ਗਾ ਨਿ
ਹੁੰਦਾ ਲੇਕਿਨ ਪਤਾ ਨ ਨਾ ਬੱਚਿਆਂ ਨੂੰ ਕਿੰਨਾ
ਬਾਅਦ ਚ ਪਤਾ ਲੱਗਦਾ ਉਹ ਤੇ ਬਾਅਦ ਚ ਜਦੋਂ ਬੱਚਾ ਸਿਆਣਾ ਹੋਣ ਲੱਗਦਾ ਫਿਰ ਉਹ ਫੋਨ ਦੇ ਬਿਨਾਂ ਨਹੀਂ ਰਹਿੰਦਾ
ਬਿਲਕੁਲ ਫੇਿਰ ਅਸੀਂ ਬੱਚਿਆਂ ਨੂੰ ਡਾਂਟ ਲਗਾਉਂਦੇ ਹਾਂ ਕਿ ਫੋਨ ਘਟ ਕਰੋ ਇਹਨੀ ਸਮਝਦੇ ਕਿ ਦਿੱਤਾ ਅਸੀਂ ਸ਼ੁਰੂਆਤ
ਬਿਲਕੁਲ ਬਿਲਕੁਲ ਬਿਲਕੁਲ ਓਹੀ ਤੇ ਉਹ ਹਿ ਤੇ ਚੀਜ਼ ਆ ਤੇ ਉਹਹੀ ਚੀਜ਼ ਅਸੀਂ ਓਹੀਆ ਖ ਹਾਂ ਉਹੀ ਚੀਜ਼ ਹੈ ਕਿ ਬੰਦੇ ਨੂੰ ਨਾ ਆਪ ਵੀ ਥੜ੍ਹਾ ਜਿਹਾ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਨਾ ਥੋੜ੍ਹਾ ਫੋਨ ਤੋਂ ਨਾ ਅਵੋਇਡ ਕਰਨਾ ਚਾਹੀਦਾ ਦੂੱਧ ਤੁਸੀਂ ਮੰਨੋਗੇ ਉਹ ਪਬਜੀ ਵਗੈਰਾ ਪਿੱਛੇ ਗੇਮ ਆਈ ਸੀ ਅਸੀਂ ਕਿੰਨੇ ਬੱਚਿਆਂ ਨੇ ਸੁਸਾਈਡ ਕਰ ਲਿਆ ਨ
ਬਿਲਕੁਲ ਬਿਲਕੁਲ ਗੇਮਿੰਗ ਦਾ ਤਾਂ ਬੱਚਿਆਂ ਦੀ ਜ਼ਿੰਦਗੀ ਨਾ ਬਹੁਤ ਬੱਚਿਆਂ ਨੂੰ ਖ਼ਰਾਬ ਕੀਤੀ ਹੈ ਇੰਨਾ ਬੱਚਾ ਉਸ ਉਸਦੇ ਵਿੱਚ ਇੰਨਾ ਵਰ ਜਾਂਦੇ ਗੇਮ ਦੇ ਵਿੱਚ ਕਿ ਬੱਚੇ ਉਹ ਕਹਿੰਦੇ ਜ ਅਸੀਂ ਉਹ ਕਰੈਕਟਰ ਵਈਜ਼ ਦ ਉਹ ਯੂਜ ਕਰਦੇ ਆ ਗੱਲਾਂ ਓਦਾਂ ਦੀਆਂ ਕਰਦੇ ਹੈ
ਗੇਮਿੰਗ ਵਿਥ ਖੇਡੋ ਪਰ ਉਓਦਾਂ ਖੇਡੋ ਹਿਸਾਬ ਨਾਲ ਖੇਡੋ ਮਤਲਬ ਲੂਡੋ ਹੈ ਅੱਜ ਕੱਲ੍ਹ-ਅੱਜ ਕੱਲ੍ਹ ਪਤਾ ਨੀ ਕੀ ਏ ਘਰ ਚ ਖੇਡ ਵਾਲਾ ਰਿਆ ਈ ਨਈ ਏ, ਫੋਨ ਚ ਈ ਸਾਰਾ ਖੇਡ ਰੈ ਗਿਆ।
ਬਿਲਕੁਲ ਬੱਚੇ ਜਾ ਕੇ ਬਾਰ ਦੇਖੋ ਹੁਨ ਪਾਰਕਾਂ ਦੇ ਵਿੱਚ ਬ ਬੱਚੇ ਜਾਨਗੇ ਦਿਖਾਈ ਨੀ ਦਿੰਦੇ, ਨਈ ਫੋਨ ਤੇ ਖੇਲ ਲਾਂਗੇ।
ਹਾਂਜੀ-ਹਾਂਜੀ ਕੋਈ ਵੀ ਨੀ ਤਾਂ ਅਸੀਂ ਮੰਨੋਗੇ ਤੁਸੀਂ ਆਪ ਈ ਦੇਖ ਲੋ ਆਪ ਹਰ ਕੋਈ ਆਪਨੇ ਫੋਨ ਚ ਈ ਏ, ਫਰੀ ਹੁੰਦੈ ਤੇ ਫੋਨ ਚੁੱਕਦੇ ਨੇ। ਉਈ ਚੀਜ਼ ਏ ਅਸੀਂ ਹਾਂਜੀ ਹਾਂਜੀ। ਅਸੀਂ ਰੋਟੀ ਪਾ ਕੇ ਦਿਨੇ ਆਂ ਤੇ ਉਨੂੰ ਦੋ-ਦੋ ਤਿੰਨ-ਤਿੰਨ ਘੰਟੇ ਐਵੇਂ ਪਏ ਰੋਟੀ ਖਾਨ ਚ ਲੱਗਦੇ ਨੇ। ਫੋਨ ਚਲਾ ਫੋਨ ਵੇਖਦੇ ਰਹੇ ਹੁਨ ਟੀ ਵੀ ਹੁਨ ਸਾਹਮਨੇ ਚੱਲ ਰਐ ਹੋਵੇ ਤੇ ਰੋਟੀ ਬੰਦਾ ਟੈਮ ਨਾਲ ਖਾ ਲੈਂਦਾ।
ਹਾਂਜੀ
ਹਾਂਜੀ ਐ ਚੀਜ਼ ਆ ਵੈਸੇ ਤਾਂ ਐ ਚੰਗਾ ਏ। ਚਲੋ ਫਿਰ ਵੀ ਅਸੀਂ ਏਹੀ ਸਮਝਾਈਦੈ ਕਿ ਫੋਨ ਥੋੜ੍ਹਾ ਘੱਟ ਯੂਜ ਕਰੋ, ਕਰੋ ਉੱਥੇ ਕਰੋ ਜਿੱਥੇ ਤੁਆਨੂੰ ਲੋੜ ਆ। ਜੀ ਜੀ ਜੀ
ਹੂੰ ਹੂੰ
ਘੱਟ ਯੂਜ਼ ਕਰੋਗੇ ਜਾਦਾ ਚੰਗਾ ਰਏਗਾ।
ਬਿਲਕੁਲ ਸਈ ਕੈ ਰਏ ੳ।
ਚਲੋ ਚੰਗਾ ਲੱਗਾ ਤਾਡੇ ਨਾਲ ਗੱਲ ਕਰਕੇ ਫੇਰ ਗੱਲ ਕਰਾਂਗੇ ਤਡੇ ਨਾਲ ਹੈ ਨਾ ਤੁਆਨੂੰ ਫੇਰ ਫੋਨ ਕਰ ਓ। ਸਸ ਸ਼੍ਰੀ ਕਾਲ।
ਸਸ ਸ਼੍ਰੀ ਕਾਲ।